ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹੋ ਰਿਹਾ।
ਹੋਰ ਸੁਣਾਓ ਕਿੱਦਾਂ ਹੋ ਜੀ?
ਵਧੀਆ ਜੀ ਵਧੀਆ ਕੀ ਹੋ ਰਿਹਾ ਹੈ।
ਹੋਰ ਕੀ ਹਾਲ ਹੋਰ ਸੁਣਾਓ ਬੱਚੇ ਬੱਚੇ ਠੀਕ ਸਾਰੇ
ਹਾਂ ਸਾਡੇ ਠੀਕ ਨੇ ਜੋਪ ਲੱਗੀ ਤੁਹਾਡੀ ਜੋਪ
ਨਹੀਂ ਹਾਂ ਹਲੇ ਕਰਦੀ ਪਈਆਂ ਥੋੜ੍ਹੀ ਬਹੁਤ ਇਹ ਕੱਥੇ ਉੱਥੇ ਦੇੇਖ ਰ ਹਾਲੇ ਕੁਛ ਵੇਖਿਆ ਕੁਛ ਮਕੈਨੀਕਲ ਇੰਜੀਨੀਅਰਿੰਗ ਬਾਰੇ ਕੀਤਾ ਆਈ ਟੀ ਆਈ ਡਿਪਲੋਮਾ ਕੀਤਾ। ਵੇਖ ਨ ਆਣ ਹੋਰ ਸੁਣਾਓ ਤੁਸੀਂ। ਨਹੀਂ ਬੀਕੋਮ ਨੇ ਕੀਤੀ ਬੀਟੈਕ ਕੀਤੀ ਹੈ ਚਾਰ ਸਾਲਾਂ ਦੀ ਹੁੰਦੀ ਹੈ ਬੀਟੈਕ।
ਤੇ ਮੈਂ ਸੋਚਿਆ ਬੀਕੌਮ ਕੀਤੀ ਸੀ ਕਿੱਥੋਂ ਕਿਤੇ ਮਲਾਣੇਓ
ਹਾਂ ਮੁਲਾਣੇ ਦੇ ਕੋਲਜ ਹੈਗਾ ਇਹ ਕੀ ਨਾਮ ਉਹਦਾ ਕੁਛ ਹਿੰਦ ਕੁਛ ਕੋਲਜ ਹੈਗਾ ਨਾਮ। ਲਾਣੇ ਚ ਤੇ ੱਥੇ ਕੀਤੀ ਹੈ। ਨੀ ਹਾਂ ਮਹਿਰਸ਼ੀ ਮਹਰਸ਼ੀ ਕੋਲੀ ਜਗ੍ਹਾ ਮਹਰਸ਼ੀ।
ਹਾਂ ਮੈਂ ਵੀ ਮੇਰੇ ਬੇਟਾ ਕਹਿ ਰਿਹਾ ਨਾ ਕਹਿੰਦਾ ਮੈਂ ਵੀ। ਕਰਨੀ ਹੈ ਫੇਰ ਮੈਂ ਵੇਖਿਆ ਇੱਥੇ ਤੇ ਹੈ ਨੀ ਕੋਈ ਤੇ ਮੁਲਾਾਨੇ ਹੀ ਦੱਸਿਆ। ਕੋਲ ਮਲਾਣਾ ਹੀ ਪੈਂਦਾ ਵਾ ਸਾਨੂੰ ਵੀ।
ਨਹੀਂ ਵਧੀਆ ਪਰ ਜਿਹੜੇ ਪੜ੍ਹਨ ਵਾਲੇ ਬੱਚੇ ਹੋਏ ਨੱਬੇ ਪ੍ਰਸੈਂਟ ਉੱਤੇ ਹੁੰਦੇ ਨੇ ਬੱਚ ਬ ਨੰਬਰ ਤੇ ਬੀ ਸੀ ਏ ਕਾਸਟ ਚ ਆਉਂਦੇ ਨੇ ਉਹਨਾ ਲਈ ਤਾਂ ਹਜੇ ਅ ਦੀ ਸਕੋਲਰਸ਼ਿਪ ਵਿੱਚੋਂ ਅੱਧ ਦੀ ਫੀਸ ਮਾਫ਼ੀ ਹੋ ਜਾਂਦੀ ਹੈ। ਸਾਲ ਦੀ ਡੇਢ ਲੱਖ ਲੱਗਦੀ ਏ। ਤੇ ਜੇ ਬੱਚਾ ਪੜ੍ਹਨ ਵਾਲਾ ਤੇ ਉਹਦੇ ਚ ਸੱਤਰ ਹਜ਼ਾਰ ਮਾਇਨਸ ਮਤਲਬ ਆਰਾਮ ਨਾਲ ਸੱਤਰ ਹਜ਼ਾਰ ਦੇਣੇ ਪੈਣੇ ਨੇ ਬਸ। ਹੋਰ ਕੁਛ ਨੀ, ਅੱਗੇ ਪੜ੍ਹਾਈ ਤਾਂ ਬਹੁਤ ਵਧੀਆ ਹੈ। ਉਹ ਰਿਸਪਲੇਸਮੈਂਟ ਇੱਥੇ ਦੀ ਕਮ ਸੇ ਕਮ ਦੋ ਤਿੰਨ ਤਿੰਨ ਚਾਰ ਚਾਰ ਲੱਖ ਦਾ ਪੈਕੇਜ ਮਿਲਦਾ ਸਾਲ ਦਾ।
ਅੱਛਾ ਨਹੀਂ ਪਿੱਛੇ ਸਾਡੇ ਇੱਥੇ ਆਏ ਸੀ ਨਾ ਉਤੋਂ ਉੱਤਰਾਖੰਡ ਤੋਂ ਆਏ ਸਨ। ਅਹ ਰੁੜਕੀ ਤੋਂ ਅੱਗੇ ਪੈਂਦਾ ਪਤਾ ਨੀ। ਕਿ ਕੋਲੇ ਦੇ ਨਾਮ ਸੀ ਕਾਵਿ ਦੇ ਗਏ ਸਨ ਤੇ। ਹਾਂ ਸ਼ਾਇਦ ਉਹੀ ਸੀ, ਉਹੀ ਸੀ। ਉਹ ਬੱਚਿਆਂ ਨੰਬਰ ਵਧੀਆ ਲਿੱਤੇ ਨਾ, ਉਹਨਾਂ ਨੇ ਬੱਚਿਆਂ ਨੇ, ਬਾਹਰਵੀ ਚ ਨੰਬਰ ਵਧੀਆ। ਦੇ ਆਏ ਨੇ ਤੇ, ਉਹਨਾਂ ਨੂੰ ਬੁਲਾਇਆ ਸੀ ਫੋਨ ਕਰਕੇ।
ਅੱਛਾ ਅੱਛਾ।
ਹਾਂ, ਤੇ ਕਹਿ ਰਹੇ ਨੇ ਕਹਿੰਦਾ ਵੀ ਤੁਹਾਨੂੰ ਕਹਿ ਰਿਹਾ ਸੀ ਫੀਸ ਪਤਾ ਨਹੀਂ। ਕਹਿੰਦੇ ਟਿਊਸ਼ਨ ਫੀਸ ਕਹਿੰਦੇ ਸੀ ਮਾਫ਼ ਕਰਨ ਵਾਸਤੇ ਕਹਿ ਰਹੇ ਸੀਗੇ।
ਹਮ, ਅਰੇ ਟਿਊਸ਼ਨ ਫੀਸ ਪਤਾ ਕੀ ਹੁੰਦੀ ਐ। ਮਤਲਬ ਟੋਟਲ ਕੋਲੇਜ ਜਿਹੜੀ ਫੀਸ ਹੋਏਗੀ ਉਹ ਤਾਂ ਵੱਖਰੀ ਹੋਏਗੀ ਫੋਮ ਫੂਮ ਦੀ ਪੇਪਰ ਦੀ ਬਾਕੀ ਜਿਹੜੀ ਪੜ੍ਹਾਉਣ ਦੀ ਫੀਸ। ਰੀਅਲ ਫੀਸ ਹੁੰਦੀ ਹੈ ਨਾ, ਉਹਨੂੰ ਟਿਊਸ਼ਨ ਫੀਸ ਕਹਿੰਦੇ ਨੇ। ਮਤਲਬ ਉਹਦੇ ਚੋਂ ਮਨ ਲਓ ਢਾਈ ਡੇਢ ਲੱਖ ਰੁਪਏ ਹੈਗੀ ਨਾ ਤੁਹਾਡੀ ਜੇ ਮੰਨ ਲਓ ਇੱਕ ਸਾਲ ਦੀ ਤੇ ਉਹਦੇ ਚ ਸੱਤਰ ਹਜ਼ਾਰ ਰੁਪਏ। ਟਿਊਸ਼ਨ ਫੀਸ ਹੀ ਹੈਗੀ ਹੈ। ਜਿਹੜੇ ਟੀਚਰ ਲੈਂਦੇ ਨੇ ਇਨਕਮ ਬਾਕੀ ਸੱਤਰ ਵੀ ਨੀ ਡੇਢ। ਇਕ ਲੱਖ ਰੁਪਏ ਪੂਰੀ ਹੋਈ ਹੋਣੀ ਹੈ। ਟਿਊਸ਼ਨ ਫੀਸ ਬਾਕੀ ਜਿਹੜੇ ਪੰਜਾਹ ਹਜ਼ਾਰ ਉਹ ਪੇਪਰਾਂ ਦੇ ਫੋਮ ਦੇ। ਅਦਰ ਚੀਜ਼ਾਂ ਤੇ ਕਟੀ ਜਾਂਦੇ ਨੇ।
ਅੱਛਾ, ਅੱਛਾ ਮਤਲਬ ਤੁਹਾਡਾ ਕਿੰਨੇ ਸਾਲ ਦਾ ਕੋਰਸ ਹੋਇਆ। ਹੈਲੋ, ਮੈਂ ਕਿਹਾ ਤੁਹਾਨੂੰ ਕਿੰਨੇ ਸਾਲ ਲੱਗੇ ਕੋਰਸ ਦੇ ਚਾਰ ਸਾਲ ਤਿੰਨ ਸਾਲ ਲੱਗੇ?
ਨਹੀਂ ਚਾਰ ਸਾਲ ਦਾ ਕੋਰਸ ਹੈਗਾ ਬੀਟੈਕ ਦਾ ਇਹ ਚ ਕੀ ਹੁੰਦਾ ਹੈ ਜਿਵੇਂ ਕਿ ਹੁਣ ਤੁਸੀਂ ਗ੍ਰੈਜੂਏਸ਼ਨ ਕਰਨੀ ਹੈ। ਗ੍ਰੈਜੂਏਸ਼ਨ ਤਾਂ ਵੈਸੇ ਹੁੰਦੀ ਹੈ ਪੰਦਰਵੀਂ। ਲੇਕਿਨ ਬੀਟੈਕ ਦੇ ਕੋਰਸ ਵਿੱਚ ਕੀ ਹੁੰਦੀ ਤੁਹਾਡੀ ਪੋਸਟ ਗ੍ਰੈਜੂਏਸ਼ਨ ਵਿੱਚ ਆ ਜਾਂਦੀ ਹੈ ਕਿ ਮਤਲਬ ਦੋ ਸਾਲ ਕੱਟ ਗਏ। ਦੋ ਸਾਲ ਮਤਲਬ ਦੋ ਸਾਲ ਆਪਾਂ ਦੋ ਸਾਲਾਂ ਦੇ ਵਿੱਚ ਹੀ ਕਨਵਰਟ ਕਰ ਦਿੰਨੇ। ਮਤਲਬ ਜਿੱਥੇ ਆਪਾਂ ਅੱਗੇ ਜਾ ਕੇ ਪੰਜ ਸਾਲ ਦੀ ਪੜ੍ਹਾਈ ਕਰ ਪੰਜ ਛੇ ਸਾਲ ਦੀ ਪੜ੍ਹਾਈ ਕਰਨੀ ਹੁੰਦੀ ਹੈ। ਉਹ ਸੀ ਸਾਡੀੇ ਚਾਰ ਸਾਲਾਂ ਚ ਹੋ ਜਾਂਦੀ ਹੈ।
ਅੱਛਾ, ਅੱਛਾ, ਅੱਛਾ।
ਨਹੀਂ ਪੜ੍ਹਾਈ ਤਾਂ ਬਹੁਤ ਵਧੀਆ ਬੀਟੈਕ ਦੀ, ਪੂਰੀ ਮੈਲਟਸ ਹਾਂਜੀ।
ਆਏਗਾ, ਤੁਹਾਡੇ ਨਾਲ ਗੱਲ ਕਰਾਵਾਂਗਾ ਮੈ।
ਹਾਂਜੀ ਹਾਂਜੀ।
ਮੈਂ ਤੇ ਕਿਹਾ ਸੀ, ਮੈਂ ਵੀ ਪੁੱਛ ਕੇ ਦੱਸਾਂ ਹੈਂ ਉਹ ਵੀ ਇਹ ਉਹ ਬੀਟੈਕ ਲੈਂਣ ਕਹਿ ਰਿਹਾਂ ਐ। ਕਿਉ ਕਾਲਜ ਉਰੇ ਪਰੇ ਹੈ ਨਹੀਂ ਮੁਲਾਣਾ ਹੀ ਮਾਰਿਆ ਸਰਚ ਮਲਾਣਾ ਹੀ ਕੋਲ ਪੈਂਦਾ ਪਿਆ ਹੈ।
ਹਾਂ ਕੋਲੇਜ ਵਧੀਆ ਮੁਲਾਣੇ, ਬਾਕੀ ਜੇ ਉਹਨੂੰ ਬੀਟੈਕ ਕਰਨੀ ਆ ਬੀਟੈਕ ਕਰਲੇ ਆਈ ਟੀ ਆ। ਆਰਕੀਟੈਕਚਰ ਕਰਨੀ ਆਰਕੀਟੈਕਚਰ ਕਰ ਲਏ ਬੀ ਫਾਰਮ
ਅੱਛਾ, ਇੱਕ ਪਹਿਲੇ ਹਰਿਆਣਾ ਕੋਲੇਜ। ਪਹਿਲੇ ਸੀ ਇਹ ਜਗਾਦਰੀ ਯਮੁਨਾਨਗਰ ਚੋ ਉਹ ਸ਼ਾਇਦ ਬੰਦ ਹੋ ਗਿਆ ਦਾ, ਔ ਓਹੀ ਕੋਲ ਪੈ ਰਿਹਾ ਸੀਗਾ ਸਾਨੂੰ।
ਉਹਨਾਂ ਤੇ ਨਾ ਕੇਸ ਹੋ ਗਿਆ ਸੀ, ਕੇਸ ਹੋ ਗਿਆ ਸੀ ਉਹਨਾਂ ਤੇ। ਉਹਨਾਂ ਨੇ ਭਰਿਆ ਨੀ ਸੀ ਉਹਨਾਂ ਤਾਂ ਪਤਾ ਨੀ ਕਿੰਨੇ ਹਮ ਬੋਲੀ ਪਈ ਸੀ ਉਹ ਕੋਲਜ ਦੀ ਤਾਂ ਵਿਕ ਗਿਆ ਹੁਣ ਕੋਲਜ।
ਅੱਛਾ।
ਹਾਂ, ਕੋਲੇਜ ਤਾਂ ਉਹ ਵੀ ਬੜਾ ਵਧੀਆ ਸੀ, ਪੜ੍ਹਾਈ ਉੱਥੇ ਵੀ ਬੜੀ ਵਧੀਆ ਨਿਕਲੀ ਹੈ। ਬੱਚੇ ਜਿਹੜੇ ਹੈਗੇ ਨਾ ਪੜ੍ਹਨ ਵਾਲੇ ਨਿਕਲੇ ਨੇ ਬਾਕੀ ਜਦੋਂ
ਮੁੰਡਾ ਕੀ ਕਹਿੰਦਾ ਐ ਕੀ ਕਰਦਾ ਕੀ ਕਰਨਾ ਕੀ ਨਹੀਂ ਕਰਨਾ।
ਚੀਜ਼ ਜਿਸ ਚੀਜ਼ ਚ ਇੰਟਰਸਟ ਹੈ, ਜੋ ਚਾਹੁੰਦਾ ਓਹੀ ਲੈ ਕੇ, ਤੋਂ ਪਰ ਇੱਕ ਚੀਜ਼ ਹੈ ਕਿ ਬੱਚਾ ਜੇ ਕੋਈ ਗਲਤ। ਤੇ ਕੁਝ ਹੋਰ ਚੀਜ਼ ਲੈਣਾ ਚਾਹੇ ਫਿਰ ਤਾਂ ਦੱਸਣਾ ਹੀ ਚਹੀਦਾ ਹੈ ਨਾ, ਕਿ ਹਾਂ ਇਹ ਨੀ ਲੈਣਾ ਇਹ ਲੈ।
ਹਾਂ ਤੇ ਅਸੀਂ ਉਹਨੂੰ ਕੀ ਪੁੱਛਿਆ ਮੈਂ ਕਿਹਾ ਬਈ ਵੀ ਤੂੰ ਬੇਟਾ ਆਪਣਾ ਦੱਸ ਤੈਨੂੰ ਕੀ ਲੈਣਾ ਹੈ। ਤੈਨੂੰ ਕੀ ਅੱਛਾ ਲੱਗਦਾ ਹੈ ਓਹ ਬੀਟੈਕ ਕੀ ਕਹਿ ਰਿਹਾ, ਡੈਡੀ ਵੀ ਕਹਿੰਦਾ ਮੇਰੇ ਯਾਰ ਦੋਸਤ ਕਹਿੰਦੇ ਨੇ ਬੀਟੈਕ। ਕਰਨੀ ਹੈ, ਅਤੇ ਮੈਂ ਕਿਹਾ ਪੁੱਛ ਲਿਆ ਯਾਰ ਦੋਸਤ ਵੀ ਕਿੱਥੇ ਜਾਂਦੇ ਨੇ ਫਿਰ ਉਹ ਸ ਸਾਹ ਤੇ ਬਣਨਾ ਚਾਹੀਦਾ ਨੇ ਇੱਕ ਅਧੇ ਬੱਚਿਆਂ ਨਾਲ
ਹਮ ਹਮ ਸਹੀਏ ਸਕੀਏ।
ਬੰਦਾ ਫੋਨ ਕਰਕੇ ਪੁੱਛ ਲੈਂਦਾ ਹਾਂ, ਵੀ ਕਿੱਥੇ ਉਹ ਲੇਟ ਸਵੇਰੇ ਹੋ ਜਾਂਦਾ ਬੰਦਾ ਫਿਰ ਸ਼ਹਿਰੋਂ ਬਾਹਰ ਬੰਦੇ ਨੂੰ ਸਭ ਕੋਈ ਵੇਖਣਾ ਪੈਂਦਾ ਵੀ
ਹਾਂ ਦੂਰ ਵੀ ਇਥੋਂ ਕਿਹਨੇ ਘੰਟੇ
ਘੰਟੇ ਘੰਟ ਘੰਟੇ ਦਾ ਰਸਤਾ ਪੈ ਹੀ ਜਾਂਦਾ ਘੰਟਾ ਲੱਗ ਜਾਂਦਾ
ਅੱਛਾ।
ਹਾਂ ਬਾਕੀ ਵੇਖਾਂਗੇ ਕੋਲ ਕੋਈ ਹੋਰ ਹੁੰਦਾ ਆਏਗਾ ਤੇ
ਹਾਂ ਹਾਂ ਨਹੀਂ ਬਾਈਕ ਵਾਈਕ ਲੈ ਦਓ ਉਹਨੂੰ ਬਾਈਕ ਵਾਈਕ ਤੇ ਚਲਾ ਜਾਸੀ
ਬਾਈਕ ਤੇ ਤੇ ਇੰਝ ਹੈਗਾ ਨਾ ਰੋਜ਼ ਚੱਲਦੇ ਰੋਡ ਹੈਗੇ ਨੇ ਬਾਹਲਾ ਰੋਡ ਪੈ ਜਾਂਦਾ ਸਤ ਹਾਈਵੇ ਰੋਡ ਹੈਗਾ ਉਹ ਖਦਾ ਨਾ ਖ਼ਾਸ਼ਤਾ ਅੱਜ ਕੱਲ੍ਹ ਬੜੇ ਐਕਸੀ ਐਕਸੀਡੈਂਟ ਹੋ ਰਹੇ ਨੇ ਸਭ ਕੁਝ ਵੇਖਣਾ ਪੈਂਦਾ ਯ ਤੇ ਬੱਸ ਦਾ ਪਾਸ ਬਣਾਵਾਂਗੇ ਨਹੀਂ ਤੇ ਯਮੁਨਾ ਨਗਰ ਵੇਖਾਂਗੇੇ। ਜਿਗਾਾ ਦੇ ਜ ਉਹਨਾਂ ਨੂੰ ਵੀ ਕੋਲ ਪੈਂਦਾ ਪਿਆ ਉੱਥੇ ਕੋਈ ਹੋਇਆ ਤਾਂ
ਨਹੀਂ ਉੱਥੇ ਬੜੇ ਕੋਲੇਜ ਜੇ ਐਮ ਆਈ ਟੀ ਹੈਗਾ ਹੋਰ ਵੀ ਬੜੇ
ਹਾਂ ਬਾਕੀ ਵੇਖ ਲਾਂਗੇ ਉੱਥੇ ਕੋਈ ਉੱਥੇ ਅਗਰ ਫੀਸ ਘੱਟ ਹੁੰਦੀ ਹੋਈ ਤੇ ਉਥੇ ਸੈਟਿੰਗ ਕਰਵਾ ਲਣ ਕੋਲ ਪੈਂਦਾ ਉਹ।
ਨਹੀਂ ਫੀਸ ਤਾਂ ਘੱਟ ਹੋ ਜਾਂਦੀ ਹੈ, ਜੇ ਬੱਚੇ ਦਾ ਪਰਸੈਂਟੇਜ ਵਧੀਆ ਹੋਵੇ ਨਾ ਇੱਕ ਨਾ ਗੌਰਰਮੈਂਟ ਉਹ ਦਿੰਦੀ ਹੈ ਪੈ ਸਕੋਲਰਸ਼ਿਪ ਦਿੰਦੀ ਉਹ ਪੰਜ ਛੇ ਗਿਨੇ ਚੁਨੇ ਕੋਾਲਜ ਹੁੰਦੇ ਨੇ ਉਹਨਾਂ ਚ ਦਿੰਦੀ ਆਪਣੇ ਤੇ ਇਹ ਪੰਜ ਕੋਲਜਾ ਕੋਲ ਨਾ ਅਪਣਾ ਓ ਹੁੰਦਾ ਹੈ ਕਿ ਸਰਟੀਫਿਕੇਟ ਹੁੰਦਾ ਕਿ ਸਾਡੇ ਕੋਲਜ ਚ ਗੌਰਮੈਂਟ ਫੀਸ ਦਿੰਦੀ ਹੈ, ਸਿਰਫ ਉਓ ਕੋਲਜਾਂ ਚ ਉਹਓ ਬੀ ਸੀ ਕਾਸਟ ਦੇ ਬੱਚਿਆਂ ਨੂੰ ਮਤਲਬ ਉਹ ਮਿਲਦੀ ਹੈ ਥੋੜ੍ਹੀ ਬਾਕੀ ਜਿਹੜੇ ਹੋਰ ਜਿ ਦੇ ਨਸਟ ਅ ਆਉਂਦੇ ਨੇ ਤੇ ਇਹ ਬੱਚਿਆਂ ਨੂੰ ਨਾ ਮਤਲਬ ਬਹੁਤ ਜਿਆਦਾ ਉਹ ਮਿਲਦੀ ਹੈ, ਹੈਲਪ ਮਿਲ ਜਾਂਦੀ ਹੈ। ਕਿ ਮਤਲਬ ਥੋੜੇ ਘੱਟ ਹੋ ਜਾਏਗੀ ਫੀਸ ਕੰਸੇਸ਼ਨ ਹੋ ਜਾਏਗੀ ਇਹੋ ਬੱਚਿਆਂ ਨੂੰ ਮਿਲਦੀ ਹੈ ਮਤਲਬ ਬਾਕੀ ਕੋਲੇਜ ਹੁੰਦੇ ਨੇ, ਦੇਖੋ ਸਰਟੀਫਿਕੇਟ ਹੁੰਦੇ ਨੇ ਦੇਖੋ
ਨਹੀਂ ਪਿੱਛੇ ਗਏ ਵੀ ਸੀ ਇਹਨਾਂ ਨੂੰ ਫੋਨ ਕਰਕੇ ਬੁਲਾਇਆ ਵੀ ਸੀ ਯਮੁਨਾਨਗਰ ਉਹ ਗਏ ਸੀ ਗਰਲ ਕੋਲਜ ਗਏ ਸੀ ਯਮੁਨਾਾਨਗਰ ਗੁਰੂ ਨਾਨਕ ਗਰਗ ਕੋਲੇਜ ਐ
ਜੀ ਹਾਂਜੀ।
ਤੇ ਉੱਥੇ ਬੁਲਾਇਆ ਸੀ ਇਹਨਾਂ ਨੂੰ ਉੱਥੇ ਵੀ ਆਏ ਸਨ ਕੋਈ ਕੋਲਜ ਵਾਲੇ ਉਹਨਾਂ ਨੇ ਆਪਣੇ ਫਾਰਮ ਕਾਗਜ਼ੂਜ ਦਿੱਤੇ ਸਨ ਵੀ ਕਿੱਥੇ ਕਿੱਥੇ ਉਹਨਾਂ ਦੇ ਕੋਲੇਜ ਹੈਗੇ ਨੇ ਅਤੇ ਉਹਨਾਂ ਵੀ ਕਿਹਾ ਸੀ ਵੀ ਤੁਹਾਨੂੰ ਫੀਸ ਨਾ ਮਾਫ਼ ਕਰ ਦਵਾਂਗੇ ਫਿਰ ਉਹਨਾਂ ਨੇ ਸਰਚ ਮਾਰਿਆ ਵੀ ਕਾਫ਼ੀ ਦੂਰ ਪੈ ਰਿਹਾ ਸੀਗਾ।
ਅੱਛਾ।
ਹਮ। ਅਤੇ ਮੈਂ ਉਹਨੂੰ ਕਿਹਾ ਬੇਟੇ ਮੈਂ ਕਿਹਾ ਵੀ ਤੂੰ ਯਮੁਨਾ ਨਗਰ ਆ ਅਤੇ ਵੇਖ ਰ ਕੋਲ ਦਾ ਕੋਲ ਪੈਂਦਾ ਪਿਆ।
ਹਮ।
ਪੰਦਰਾਂ ਕਿਲੋਮੀਟਰ ਸਾਰਾ ਬਣਦਾ ਪਿਆ।
ਹਮ।
ਉਹ ਪੰਦਰਾਂ ਕਿਲੋਮੀਟਰ ਚਲੋ ਬਾਈਕ ਲੈ ਕੇ ਵੀ ਜਾ ਸਕਦਾ ਪੰਦਰਾਂ ਮੀਟਰ ਕੁਛ ਅਤੇ ਬਾਕੀ ਬੁਲਾਉਣਾ ਪੈਂਦਾ ਬੁਲਾਉਣਾ ਪੈ ਜਾਵੇ ਪੰਜਾਹ ਕਿਲੋਮੀਟਰ
ਹਮ।
ਹਾਂ ਬਾਕੀ ਓ ਹਿਸਾਬ ਨਾਲ ਵੀ ਵੇਖਾਂਗੇ ਬਾਕੀ ਬੱਚੇ ਦਾ ਆਪਣਾ ਮਨ ਵੀ ਹੈ। ਉਹ ਕੋਲ ਨਾਲ ਹੈਗਾ ਨਾ ਬੰਦੇ ਨੂੰ ਕੋਈ ਦਿੱਕਤ ਉੱਕਤ ਹੋ ਜਾਂਦੀ ਬੰਦਾ ਚਲਾ ਵੀ ਜਾਂਦਾ ਲੈਣ ਫਿਰ ਦੂਰ ਦੀ ਫਿਰ ਦਿੱਕਤ ਹੋ ਜਾਂਦੀ ਹੈ
ਬਾਕੀ ਦੂਰ ਦੇ ਬੱਚੇ ਟੈਨਸ਼ਨ ਵੀ ਹੋ ਜਾਂਦੀ ਹੈ ਕਿੱਥੇ ਪਹੁੰਚਿਆ ਨਹੀਂ ਪਹੁੰਚਿਆ ਅੱ ਅੱਜ ਕੱਲ੍ਹ ਐਕਸੀਡੈਂਟ ਪੰਗੇ ਈ ਤੇ ਪੈਂਦੇ ਪਏ ਜੇ
ਇਹ ਹੁਣ ਤੁਸੀਂ ਅ ਹੇਮ ਕੁੰਟ ਸਾਹਿਬ ਦੀ ਖਬਰ ਆਈ ਏ ਕੋਈ ਮੁੰਡੇ ਦਾ ਐਕਸੀਡੈਂਟ ਹੋਇਆ, ਡਿੱਗ ਕੇ ਮਾਰ ਗਿਆ ਮੁੰਡਾ ਨਾਲ ਦੇ ਨਾਲ ਈ।
ਅਰੇ ਇੱਕ ਐਸ ਡੀ ਸੀਨੀਅਰ ਸਕੂਲ ਦਾ ਮੁੰਡਾ ਹੈਗਾ ਸੀ ਉਸਨੇ ਬਾਰਵੀਂ ਕੀਤੀ ਏਈਓ ਪਿਛਲੇ ਦੋ-ਤਿੰਨ ਸਾਲਾਂ ਪਹਿਲੇ। ਤੇ ਬਾਰਵੀਂ ਕੀਤੀ ਪੀਜ਼ਾ ਡਿਲੀਵਰੀ ਦਾ ਕੰਮ ਕਰਦਾ ਸੀ, ਵੀਹ ਰੁਪਏ ਲੈਂਦਾ ਸੀ ਇੱਕ ਡਿਲੀਵਰੀ ਦੇ। ਤੇ ਡਿਲੀਵਰੀ ਦਾ ਕੰਮ ਕਰਦਾ ਹੋਣਾ ਤੇ ਓਸ ਪਾਸੇ ਪਹੁੰਚਿਆ ਸੰਤ ਥੋਮਸ ਸਕੂਲ ਦਾ ਪਾਸਾ ਹੈ ਨਾ। ਓ ਪਾਸੇ ਪਹੁੰਚਨ ਲੀ ਅੱਗੋਂ ਗੱਡੀ ਆ ਗੀ, ਓਦੀ ਤਾ ਸਪੀਡ ਠੀਕ ਸੀ ਪਰ ਗੱਡੀ ਇਕਦਮ ਨਿਕਲ ਕੇ ਆ ਗੀ, ਹੁਣ ਓ ਤੋਂ ਹੈਂਡਲ ਕੰਟਰੋਲ ਨੀ ਹੋਇਆ। ਓਨੂੰ ਲੱਗਿਆ ਤੇ ਮੈਂ ਤੇ ਹੁਨ ਕੱਟ ਮਾਰ ਲਾਂਗਾ, ਕੱਟ ਲੱਗਿਆ ਨੀ ਤੂੰ ਗੱਡੀ ਜਾ ਕੇ ਵਜਯਾ, ਮੁੰਡਾ ਹੀ ਮਾਰ ਗਿਆ। ਹਜੇ ਬਾਰਵੀਂ ਹੋਈ ਵੀ ਨਹੀਂ ਵਿਚਾਰੇ ਦੀ, ਰਿਜਲਟ ਆਣਾ ਸੀ। ਵਿਚਾਰਾ ਪਹਿਲਾਂ ਈ ਮਰ ਗਿਆ, ਮਾਂ-ਪਿਓ ਦਾ ਕੱਲਾ-ਕੱਲਾ ਪੁੱਤਰ ਸੀ।
ਵਈ ਅਇਓ ਚੱਕਰ ਪਿੱਛੇ ਬੱਚੇ ਦੁ ਦੂਰ ਨੀ ਨਾ ਭੇਜਦੇ ਪਏ ਮਾਂ-ਬਾਪ, ਮਾਂ ਪਿਓ। ਇਸ ਕਰ ਕਹਿੰਦੇ ਯਾ ਤੇ ਬੱਸ ਦਾ ਪਾਸ ਬਨਾ ਦੇ ਨਾਲ ਸਾਥ ਹੋਵੇ ਇੱਕ ਦੋ ਸਾਥ ਤੁਹਾਨੂੰ ਬਸ ਵਿੱਚ ਵੀ ਤਾਂ ਭੇਜਨਾ ਚਾਈਦਾ।
ਹੂੰ। ਬਾਕੀ ਹਾ, ਬੱਚੇ ਨੂੰ ਤਾਂ ਮਤਲਬ ਐ ਕੀ ਹੱਥ ਚ ਟੂ ਵੀਲਰ ਤਾਂ ਫੜਾਓ ਜੇ ਬੱਚੇ ਨੂੰ ਪੂਰੀ ਪ੍ਰੈਕਟਿਸ ਹੈਗੀ ਕਿ ਓ ਕਿੱਥੇ ਵੀ ਚਲਾ ਸਕਦਾ ਐ। ਤਾਂ, ਤਾਂ ਫੜਾਣਾ ਚਾਈਦਾ ਐਂ ਤਾਂ ਨੀ
ਨਈ ਅੱਜ-ਕੱਲ੍ਹ ਤੇ ਰੂਲ ਵੀ ਚਲਾਾ ਤੇ ਏਨਾਂ ਨੇ, ਅਠਾਰਾਂ ਸਾਲ ਤੋਂ ਬੱਚਾ ਬਾਈਕ ਸਕੂਲੇ ਲੈ ਕੇ ਨੀ ਜਾਏਗਾ।
ਹਾਂ ਹੁਨ ਤਾਂ ਚਾਰਜਿੰਗ ਐਕਟੀਿਵਾ ਲੈ-ਲੈ ਕੇ
ਮੈਸੇਜ ਜੋ ਆਇਆ, ਸਕੂਲੋਂ ਮੈਸੇਜ ਜੋ ਆਇਆ। ਆਹੋ, ਬਾਕੀ ਮੈਂ ਜਾ ਰਿਹਾ ਸੀਗਾ। ਆਹੋ, ਪਹਿਲੇ ਤਿੰਨ-ਚਾਰ ਦਿਨ ਪਹਿਲੇ ਮੈਸੇਜ ਆਇਆ, ਅੱਜ ਮੈਂ ਗਿਆ ਸਕੂਲ ਰੋਡ ਵਾਲੇ ਪਾਸੇ, ਜਾ ਰਿਹਾ ਸੀਗਾ ਕੋਈ ਕੰਮ। ਤੇ ਬੜੀ ਪੁਲਸੀਏ ਖਲੋਤੇ ਸੀ, ਮੈਂ ਪੁੱਛਿਆ, ਮੈਂ ਕਿਹਾ ਵੀ ਇੰਨੇ ਪੁਲਸੀਏ ਕਿਉਂ ਖਲੋਤੇ ਨੇ? ਕਹਿੰਦੇ ਜੇੜੇ ਛੋਟੇ-ਛੋਟੇ ਬੱਚੇ ਸਕੂਟਰ, ਬਾਈਕਾਂ ਲੈ ਕੇ ਆਂਦੇ ਓਨਾਂ ਨੂੰ ਪਕੜਨ ਆਸਤੇ ਖਲੋਤੇ ਨੇ।
ਹਾਂ, ਇਸ ਵਾਰ ਜੇੜੀ ਆਈ ਸੀ ਨਾ।
ਓਵਾ ਬੱਚਾ ਮਤਲਬ ਮੋਟਰਸਾਈਕਲ, ਸਾਈਕਲ ਚਲਾਏਗਾ, ਜਿਦੇ ਕੋਲ ਲਸੰਸ ਹੋਵੇ ਅਠਾਰਾਂ ਸਾਲ ਤੋਂ
ਹਾਂ ਉੱਤੇ ਹੋਏਗਾ।
ਹਾਂ ਵੀ ਛੋਟੇ ਬੱਚੇ ਨੇ, ਮੈਂ ਚਲੋ ਐ ਤਾਂ ਵਧੀਆ ਵੈਸੇ ਐਸੀ ਗੱਲ ਨੀ ਐ। ਨਾਲ ਟ੍ਰੈਫਿਕ ਬੜਾ ਹੋ ਜਾਂਦਾ, ਛੋਟੇ ਬੱਚੇ ਵਿੱਚ ਗੱਡੀ ਰੋਕ ਕੇ ਬਹਿ ਜਾਂਦੇ ਨੇ। ਜਾਮ ਵੀ ਲੱਗ ਜਾਂਦਾ। ਫੇਰ ਚੱਲਦਾ ਰੋਡ ਓਨਾਂ ਨੂੰ ਪਤਾ ਨੀ ਲੱਗਦਾ ਲਾਲ ਬੱਤੀ ਸਾਡੀ ਕਰੋਸ ਹੋਈ ਨੀ ਹੋਈ, ਉਹ ਗੱਡੀ ਸਿੱਧੀ ਵਿੱਚ ਵਾੜ ਦਿੰਦੇ ਨੇ, ਦੋ-ਚਾਰ ਤੇ ਮੇਰੀ ਵਾਰੀ ਹੋਇਆ, ਓ ਮੁੰਡਾ ਛੋਟਾ ਜਿਹਾ ਸੀ ਐਕਟਿਵਾ ਲਿਆ ਬੈਟਰੀ ਵਾਲੀ ਵਿੱਚ ਈ ਵਾੜ ਤੀ। ਓ ਮੈਂ ਕਿਹਾ ਪੁੱਤਰ ਤੇਰੀ ਅਪਨਾ ਸਿਗਨਲ ਤੇ ਵੇਖ ਲੈ, ਤੂੰ ਵਿੱਚ-ਵਿੱਚ ਵਾੜੀ ਜਾ ਰਿਹਾ।
ਹੂੰ।
ਕਹਿੰਦਾ ਅੰਕਲ ਸੋਰੀ, ਸੋਰੀ, ਸੋਰੀ ਹੁਨ ਬੱਚੇ ਨੂੰ ਅਸੀਂ ਕੀ ਕਹਿਨਾ ਕਿਸੀ ਦੇ। ਮੈਂ ਚੱਲ ਛੋੜ ਪਰੇ, ਹੁਨ ਬੱਚਾ ਈ ਏ ਕੀ ਕਰੀਏ, ਬਾਕੀ ਮਾਂ ਪਿਓ ਦੀ ਗਲਤੀ ਕੇ ਛੋਟੇ ਬੱਚੇ ਤੁਸੀਂ ਵਾਹਨ ਲੈ ਕੇ ਦੇ ਰੇ ਓ, ਹਾਂ ਆਟੋ ਲੈ ਦੋ ਤੁਸੀਂ ਬੱਚੇ ਨੂੰ।
ਹਾਂ ਸਈ ਗੱਲ ਏ।
ਹਾਂ।
ਟਾਈਮ ਆ। ਅੱਛਾ, ਹੋਰ ਸੁਨਾਓ ਕੇ ਹਾਲ ਏ, ਵਧੀਆ ਬੱਚੇ ਸਬ ਕੁਛ। ਹੈਲੋ। ਹੋਰ ਸੁਨਾਓ ਬੱਚੇ ਵੀ ਸਭ ਕੁਝ ਵਧੀਆ?
ਹਾਂ ਸਭ ਵਧੀਆ-ਵਧੀਆ, ਹੋਰ ਕੀ ਬਨਇਆ ਅੱਜ ਤੁਸੀਂ?
। ਅੱਜ ਤਾਂ ਸਾਡੇ ਘਰ ਦਾਲ ਬਨੀ ਮੂੰਗੀ ਮਸਰੀ ਦੀ, ਪ੍ਰੋਟੀਨ ਬੜਾ ਹੁੰਦਾ ਨਾ, ਵਧੀਆ ਹੁੰਦੀ ਦਾਲਾਂ ਸ਼ਾਲਾਂ ਸ਼ਰੀਰ ਵਸਤੇ, ਹਾਂ-ਹਾਂ ਮਤਲਬ ਬਿਮਾਰੀਆਂ ਨੂੰ ਵੀ ਠੀਕ ਕਰੇ ਨਾਲ-ਨਾਲ, ਪ੍ਰੋਟੀਨ ਸ਼ੀ ਵੈਸੇ ਪ੍ਰੋਟੀਨ ਵਰਟੀਨ ਦੀ ਕਮੀ ਕਮਜ਼ੋਰ ਹੋਏ ਜਿਨ੍ਹਾਂ ਚ ਅੱਜ-ਕੱਲ ਦੇ ਬੱਚੇ, ਹਾਂ ਬਾਕੀ ਅੱਜ-ਕੱਲ ਦੇ ਜੇੜੇ ਫਾਸਟ ਫੂਡ ਨੇ ਦਿਮਾਗ ਖ਼ਰਾਬ ਕਰਤਾ ਬੱਚਿਆਂ ਦਾ ਹੋਰ ਕੀ।
ਹਾਂ, ਫਾਸਟ ਫੂਡ ਤੇ ਖ਼ਰਾਬ ਈ ਕਰ ਰਿਹਾ। ਸਾਡੇ ਬੱਚੇ ਵੀ ਕਦੀ-ਕਦੀ ਕਹਿੰਦੇ ਆ, ਡੈਡੀ ਵੀ ਲਿਆਣਾ ਬਜ਼ਾਰੋ। ਮੈਂ ਕਿਹਾ ਤੁਸੀਂ ਮਾਈਆ ਮਮ ਖਾ ਲ ਲੋ ਚਮੀ ਚਾਮੀ ਨਾ ਖਾਓ ਮੈਂਦੇ ਦੀਆਂ ਚੀਜਾਂ
ਆਹ, ਚਲੋ ਠੀਕ ਹੈ ਹੋਰ ਫੇਰ ਗੱਲ ਕਰਨੀੇ ਆ ਤੁਹਾਡੇ ਨਾਲ। ਫੇਰ ਸਤਿ ਸ੍ਰੀ ਅਕਾਲ ਜੀ, ਹਾਂਜੀ-ਹਾਂਜੀ।
ਤੁਹਾਡੀ ਗੱਲ ਕਰਾਂਵਾਂਗਾ ਜੀ।
ਹਾਂਜੀ,, ਹਾਂਜੀ ਜ਼ਰੂਰ-ਜ਼ਰੂਰ ਸਤਿ ਸ਼੍ਰੀ ਅਕਾਲ ਜੀ। ਹਾਂਜੀ-ਹਾਂਜੀ, ਵਧੀਆ ਪਾਪਾ ਤੇ ਬਹੁਤ ਠੀਕ ਹੈ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।